ਕੀ ਹਾਲ -ਚਾਲ ਏ?
ਕੌਣ ਬੋਲਤ ਰਾਹ ਹੈ।
ਕੀ ਹਾਲ -ਚਾਲ ਜਨਾਬ?
ਬਸ ਸਭ ਖੈਰਿਅਤ। ਆਪ ਸੁਣਾਏ ਕਿਆ ਹਾਲ- ਚਾਲ। ਬਸ ਸਭ ਖੈਰੀਅਤ। ਆਪ ਸੁਣਾਈਏ ਆਪ ਕੀ ਕਿਆ ਹਾਲ- ਚਾਲ?
ਮਸਤ ਇੱਕਦਮ।
ਹੂੰ, ਹੋਰ ਘਰ ਪੇ ਅੰਮੀ ਅੱਬੂ ਠੀਕ ਹੈ।
ਹੋਰ ਸਭ ਖੈਰੀਅਤ ਆਪ ਕੇ ਆਪ ਅੱਬੂ ਠੀਕ ਹੈ।
ਹਾਂ, ਹਾਂ ਹਮਾਰੀ ਅੰਮੀ ਅੱਬੂ ਦੋਨੋਂ ਹੀ ਠੀਕ ਹੈ। ਹੋਰ, ਅੱਜ ਨਮਾਜ਼ ਅਦਾ ਕੀ ਆਪਨੇ?
ਹਾਂ ਨਹੀਂ
ਨਹੀਂ, ਰੇ ਇਹ ਤਾਂ ਕਰਨੀ ਚਾਹੀਏ।
ਇੱਕ ਮਿੰਟ, ਇੱਕ ਮਿੰਟ ਆਣਾ ਸ਼ਰਮ ਕਰਦਾ ਜੇ।
ਹੋਰ ਸੁਣਾਓ?
ਬਸ ਸਭ ਠੀਕ ਹੈ, ਆਪ ਬਤਾਓ ਠੀਕ ਹੋ?
ਬਸ ਵਧੀਆ ਕਿੱਧਰ ਹੋ ਤੁਸੀਂ?
ਬਸ, ਉਵੇਂ ਬੈਠੇ ਆ ਹਲੇ ਗੱਡੀ ਹੋਰ ਕੀ?
ਕਿਹੜੀ ਗੱਡੀ ਏ
ਆਪਣੀ ਗੱਡੀ ਏ ਬੈਠੇ ਰਹਿੰਦੇ ਆ ਹੋਰ ਕੀ ਕਰਾਏ
ਕਾਰ ਮਤਲਬ ਵੀ?
ਉਂ, ਮਰਸਡਡੀਜ਼ ਹੋਰੀ
ਅੱਛਾ।
ਹੂੰ, ਤੁਸੀਂ
ਨਾਲੇ ਗਲੀ ਚ ਬੈਠਾ ਸੀ।
ਤੇ
ਹਾਂ ਫੂਫਾ ਕਰਨਾ ਔਕਾਤ, ਔਕਾਤ ਚ ਰਹਿ ਕੇ ਬੋਲ
ਅੱਛਾ ਹੋ ਠੀਕ ਹੋ?
ਬਹੁ ਸੁਣਾਓ, ਰੋਟੀ ਰੋਟੀ ਖਾਲੀ।
ਨਾ ਰੋਟੀ ਹਜੇ ਖਾਣ ਜਾਵਾਂਗੇ ਹਲੇ ਗਲੀ ਚ ਘੁੰਮਦੇ ਪਏ ਆਂ।
ਅੱਛਾ, ਅੱਛਾ ਹੁਣੇ ਹੁਣੇ, ਹੁਣ ਤੇ ਕਾਰ
ਸੁਣੋ ਕਾਰ
ਮਰਸਡੀ ਚ, ਮਰਸਡੀ
ਹੈਗੀਏ ਹੁਣ ਦੁਕਾਨ ਤੇ ਆ ਚੀਜੀ ਵੀਜੀ ਲੈਣ।
ਮੈਂ ਦੋ ਮਿੰਟ ਚ ਪਾਰ ਕਰਤੀ ਬੜੀ ਜਲਦੀ ਇੰਨੀ ਵੱਡੀ ਕੋਠੀ ਏ।
ਕੀ ਕਰੀਏ ਖੁੱਲੀ ਡੁੱਲੀ ਗੋਡੀ ਹੈ ਐਂ ਅੰਦਰ ਵਾੜਣੇ ਪਤਾ ਨੀ ਲੱਗਦਾ।
ਅੰਦਰ ਹਾਂ ਅੰਦਰ ਤੁਹਾਡੇ ਸਮਣੇ ਲੇਟ ਹੈਗੀ ਏ ਲੈਟੀ ਨਾਲ ਖੜੀ ਹੁੰਦੀ ਸੀ ਢੰਗ ਨਾਲ ਕਾਰ ਮੋਟਰਸਲ ਖੜੀ ਹੋ ਜਾਂਦੀ
ਵੱਡੀਆਂ ਵੱਡਆਂ ਵੱਡੀਆਂ ਵੱਢੀਆਂ ਮਸ਼ੀਨਾਂ ਲੱਗੀਆਂ ਹੋਈਆਂ ਤਾਂਹੀ। ਸਿੱਧਾ ਗੱਡੀ ਅੰਦਰ ਮਾਨੇ ਹੈਂਡ ਬੈਗ ਲਾਕੇ ਦਰਵਾਜ਼ਾ ਖੋਲ ਲਿੰਦੇੇ ਆਂ। ਅਪ ਤੇ ਅੱਗੇ ਜਾ ਕੇ ਸੋ ਜਾਂਦੀ ਹੁੰ
ਚਲੋ ਅੱਛੀ ਗੱਲ ਆ।
ਹੁੰ ਆਟੋ ਪਾਇਲਟ ਦਾ। ਨਾ ਨਾ ਓ ਤੇ ਨੀ ਲੈਨੀ ਉਹ ਹਲੇ ਆਈ ਨੀਂ ਦੇਸ਼ 'ਚ ਕੀ ਕਰੀਏ
ਇਲੈਕਟ੍ਰਿਕ ਕਾਰ ਬੈਟਰੀ ਵਾਲੀ।
ਨਾ ਨਾ ਕਨੇਡਾ 'ਚ ਕਿੱਥੇ ਮਿਲਦੀਆ ਕਾਰਾਂ ਹਲੇੇ ਤੇ ਆਈ ਨੀ।
ਹਮ ਐਵੀ ਗੱਲ ਸਹੀ ਆ
ਹਾਂਜੀ ਹੀ ਚੱਲਦੀਆਂ ਮ ਗਰੋਸਰੀ ਸ਼ੋਪ ਆਇਆ ਸੀ ਸਮਾਨ ਖਰੀਦਣ ਹਮ।
ਸਹੀ ਹੈ
ਯਾਰ ਦੋਸਤ ਨੇ ਪੋਪਕੋਨ ਖਵਾਤੇ ਮੈਂ ਕਿਹਾ ਚੱਲ ਖਾ ਲੈਣਦੇ ਆ
ਹਮ ਮੈੰ ਕਿਹਾ ਫੁੱਲੇ ਯਾਰ ਕੋਲੋਂ ਸਾਰੇ ਮਸਰਡੀ 'ਚ ਘੁੰਮਦੇ ਹੋ ਤੁਸੀਂ
ਹੋਰ ਕਿ ਆਹ ਯਾਰ ਦੇਨੇ ਖੁਆ ਤੇ ਮੈਂ ਕੀ ਕਰਦਾ ਉਹ ਕਹਿੰਦਾ ਜਬਰਦਸਤੀ ਖਾ ਲਿਆ ਖਾ ਲੈ ਖਾਲਾ ਇੱਕ ਤੂੰ ਖਾਲੀ ਇੱਕ ਮੈਂ ਖਾ ਲਾਂਗਾ
ਅੱਛਾ ਅੱਛਾ ਜਰਾ ਜਾ ਮੂੰਹ 'ਚ ਪਾਇਆ
ਨਾ, ਨਾ, ਨਾ, ਨਾ ਜਬਰਦਸਤੀ ਤੇੇ ਮੈਂ ਉਹਨੂੰ ਦਿੱਤਾ
ਮਰਜ਼ੀ ਨਾਲ ਪਵਾਇਆ ਹੈਂ
ਨਾ, ਨਾ, ਨਾ, ਨਾ ਐ ਇਹੀ ਗੱਲ ਨੀ ਐਦਾਂ ਦੀਆਂ ਗਲਾ ਨਹੀ ਕਰਦੀਆਂ ਵਧੀ ਹੱਚ ਬੱਚ ਬਦੇ ਨੇ ਹਮ
ਹੋਰ ਸੁਣਾਓ
ਹੋਰ ਸੁਣਾਓ ਸਿਫਟਾ ਵਿਸਟਾ ਸਹੀ ਚੱਲੇ ਦੀਆਂ ਰੇ
ਕੀ ਚੀਜ
ਪਿਸਤਾ
ਹੋਲ ਸਭ ਵਧੀਆ ਇਕਦਮ
ਹਮ ਨਾਈਟ ਸ਼ਿਫਟ ਕਰਦੇ ਪਏ ਹਮ ਮੋਰਨਿੰਗ ਚਲਦੀ ਪਈ ਤੁਹਾਡੀ
ਮੋਰਨਿੰਗ
ਅੱਛਾ ਅੱਛਾ
ਤੁਹਾਡੀ
ਅੱਛ ਹਮ ਅਸੀਂ ਨਾਈਟ ਦੇ ਅਸੀਂ ਬਸ ਮੋਰਨਿੰਗ ਇਵਨਿੰਗ ਕਰਨੇ ਆਏ ਸੀ ਤੇ ਮੋਰਨਿੰਗ ਵੀ ਨਹੀਂ ਕਰਦੇ ਇਹਦੇ 'ਚ ਕੋਨ ਜਾਏਗਾ ਸਵੇਰੇ ਜਿਮ ਜਾਈਦਾ ਜਿੰਮ ਠੀਕ ਹੁੰਦਾ ਜਾਣਾ
ਅੱਛਾ ਅੱਛਾ
ਛੇ ਵਜੇ ਉੱਠੋ ਵੋਕ ਵੂਕ ਕਰੋ ਉਸ ਤੋਂ ਬਾਅਦ ਸਪ੍ਰਿਟ ਰਨਿੰਗ ਕਰੋ ਫਿਰ ਸਟ੍ਰੈਚਿੰਗ ਕਰਕੇ ਜਿੰਮ ਜਾਓ ਡੰਬਲ ਡੁੁੰਬਲ ਰੱਖੋ
ਅੱਛਾ ਹਾਂ ਸਹੀ ਹੈ ਜਿੰਮ ਵੀ ਜਿੰਮ ਵੀ ਸਹੀ ਹੈ ਫਿੱਟ ਫੁੱਟ ਰਹਿੰਦਾ ਸਰੀਰ ਉਹਦੇ ਵਾਸਤੇ
ਹੋਰ ਤੁਸੀਂ ਜਾਂਦੇ ਹੋ ਜਿਮ ਜੁੰਮ
ਆਹ ਕਦੀ ਕਦੀ ਚੱਲ ਜਾਏ ਦਾ ਮਨ ਕਰੇ ਤਾਂ
ਹਮ ਆਹ ਮਨ ਕਰੇੇ ਤਾ ਹਾਂ ਡੇਲੀ ਕਰਿਆ ਕਰੋ
ਬਰੋ ਹੈ ਨਾ
ਇਹ ਮੈਨੂੰ ਆਹ ਤਾਂਥੋੇ ਮੋਟਾ ਹੀ ਦਿਖਦੇ ਆ ਓ
ਬਕਰ ਨਾ ਸਰੀਰ ਸਰੀਰ ਥੱਕਿਆ ਹੁੰਦਾ ਕੰਮ ਕੁਮ ਕਰ ਗਿਆ ਹੁਣ ਤੁਸੀਂ ਠਾਹਰੇ ਵੇਹਲੇ
ਹਮ ਅਸੀਂ ਤਾਂ ਵਿਹਲੇ ਹਾਂ ਅਸੀਂ ਕਰਨਾ ਹੀ ਉਥੇ ਬਹਿ ਜਾਣਾ‌
ਹੋਰ ਫਿਰ ਹੁਣ ਤੁਹਾਡੇ ਵਰਗਾ ਬੰਦਾ ਤੁਹਾਡੇ ਵਰਗਾ ਬੰਦਾ ਵੇਲਾ ਸਰਦਾਰਨੀ ਨੂੰ ਫੋਨ ਕਰ ਲੈਂਦਾ ਸਰਦਾਰਨੀ ਨਾਲ ਗੱਲ ਕਰ ਲੈਂਦਾ ਆਪਣੀ ਸਾਡੇ ਪਤਾ ਕੀ ਕਰਦੇ ਵਿਚਾਰਾ ਅ ਤਾਂ ਕੰਮ ਹੀ ਕਰਨਾ ਨਾ ਬਸ ਲਗਾਉਣੀ ਆ ਘਰ ਬਾਰ ਚਲਾਉਣਾ
ਹਮ
ਹਮ
ਹੋਰ ਕੀ ਕੰਮ ਕਰ ਗਏ ਤੇ ਤੁਸੀਂ
ਫਕ ਹੱਲ
ਹਮ ਅੱਛਾ ਜੀ ਫਿਰ
ਹਮ
ਕਨੇਡਾ ਚ ਫੈਕਟਰੀ ਬਹੁਤ ਵਧੀਆ
ਨਹੀਂ ਨਹੀਂ ਮੈਂ ਆਪਾਂ ਆਉਣੀ ਹੈਗੇ ਹਮ ਹੋਰ ਤੁਸੀਂ ਕਰਦੇ ਹੋ
ਅਸੀ ਅਸੀ ਬੇਲੇ ਰਹੀ ਨੇ ਆ ਇਹਏ ਕੀ ਸਤਾਰ ਹੋਵੇ ਐ ਕੰਮ ਨ ਰਹੇਗਾ ਜੋ ਅਸੀ ਅ ਲੋਕਾਂ ਨੂੰ ਫੋਨ ਕਰਦੇ ਆ ਫੋਨ ਚੱਕ ਲੈਂਦੇ ਨੇ ਪ੍ਰਮੋਸ਼ਨਾਂ ਕਰ ਦਿੰਦੇ ਆ ਮਾੜੀ ਮੋਟੀਆਂ ਆਪਣਾ ਯੂਟਿਊਬ ਚੱਲਦਾ ਇੰਸਟਾਗ੍ਰਾਮ ਚਲਦਾ ਹੋਰ ਗੇਮ ਚਲਦੀ ਹਮ ਉਹ ਆਉਦੀ ਆ ਨਾ ਕਿਦੀ ਕਿਦੀ ਉਹ ਹਮ ਇੰਸਟਾਗ੍ਰਾਮ ਤੇ ਕੁੜੀਆਂ ਨਹੀਂ ਹੈ
ਹਮ ਚੱਲ ਕੋਈ ਨਾ
ਏ ਜੋ ਐਡਾਂ ਕਰਦੀਆਂ ਜਿਹੜੀਆਂ ਇਕ ਅਖੱ ਏਨੀ ਜਿਹੀ ਹੈਗੀ ਹੈ ਇਕ ਅੱਖ ਏਨੀ ਜਿਹੀ ਹੈਗੀ
ਉਹ ਅੱਛਾ ਅੱਛਾ ਅੱਛਾ
ਅਸੀਂ ਅਸੀਂ ਉਹਨਾਂ ਦੇ ਉਹ ਲੱਗਣੇ ਹ ਅਹ ਬੋਸ ਹਮ ਨਾ ਇੰਸ ਮਾਰਕੀਟਿੰਗ ਕਰਦੀਏ ਬਸ ਮਾੜੀਆਂ ਮੋਟੀਆਂ ਹੋਰ ਕੁਛ
ਹਾਂ ਸਹੀ ਆ ਚਲੋ
ਪੰਜ ਸੌ ਛੇ ਸੌ ਡੋਲਰ ਦੇ ਕੇ ਕੋਈ ਵੀ ਪੀੜੀ ਬੁਲਾ ਲੇਵੋ
ਅੱਛਾ ਯਾਰ
ਹਮ
ਸਹੀ ਹੈ ਯਾਰ
ਹਮ ਹੁਣ ਸੋਚਦੇ ਕਿ ਰਸੀਆ ਸ਼ਿਫਟ ਹੋ ਜੀ ਏ
ਅੱਛਾ
ਹਮ ਮਾੜੀਆਂ ਮੋਟੀਆਂ ਉੱਥੇ ਵਿਆਹ ਵਿਹੁ ਕਰਾ ਲਾਗੇ ਕਿਸੇ ਨਾਲ
ਰਸ਼ੀਅਨ ਨਾਲ ਹਨਾ
ਨਾ ਨਾ ਪੰਜਾਬੀ ਕੁੜੀ ਛੱਤੀਗੜ੍ਹ ਦੀ
ਰਸ਼ੀਆ ਚ ਪੰਜਾਬੀ ਬੜੀ ਗਦਕੂਨ ਚੱਲੀ ਹੈ
ਨਾ ਨਾ ਨਾ ਨਾ ਛਤੀਗੜ੍ਹ ਨੂੰ ਬੁਲਾਾਲਾ ਹੈ ਨਾਓੱਦੇ ਆ
ਓਹ ਹੋ ਹੈ ਅੱਛਾ ਅ ਬ ਲੈਾਲ ਗ ਰਹੀ ਮਤਲਬ
ਹਮ
ਹਮ ਬੋਲ ਗਿਆ ਬੰਦਾ ਅੱਜ।
ਹਮ ਹਮ ਕੁਲ ਦੋਨੀ ਵੇਲੇਜ ਕਹਿਦੀ ਆਏਗੀ ਅਦੀ ਗ ਤੁ ਜਾਏਗੀ ਰਸੀ ਆ
ਅੱਛਾ
ਹਮ ਤੈਨ ਸੋਚਿਆ ਇਨਾ ਵਧੀਆ ਸਫ਼ਰ ਕਿਵੇਂ ਹੋਏ ਆ?
ਹਾਂ ਆ ਦਸ ਸਾਲ ਬਾਦ। ਅੱਛਾ ਤੇ ਇੰਪੋਸੀਬਲ ਹੈ ਕਿ ਨਹੀਂ?
ਹਾਂ ਅਲਦੇ ਇੰਪਾਸਬਲ ਵੀ ਇਹ ਪਾਸੇ ਖੋਦੀ ਦਸੀ ਆ ਜਾਣੇ
ਅੱਛਾ
ਹੋਰ ਸੁਣਾ ਕਿਤੇ ਮਿਲਣ ਦਾ ਇੰਤ ਇੰਤਜ਼ਾਮ ਕਰਨੇ ਆ ਥਾਈਲੈਂਡ ਵਗੈਰਾ ਚੱਲਦੇ ਆ। ਤੁਸੀਂ ਉੱਥੋਂ ਆ ਜਾਨਾ ਅੱਸੀ ਇੱਥੋਂ ਆ ਜਾਂਗੇ ਹਾਂ। ਹਮ ਫੇਿਰ ਲਾਂਗੇ ਚੰਗੀ ਜਗ੍ਹਾ ਹੈਗੀ ਏ
ਹਮ ਸਹੀ ਗੱਲ ਹੈ।
ਬੜੀ ਬੜੀ ਧਾਰਮਿਕ ਜਗ੍ਹਾ ਹੈਗੀ ਹੈ ਬਹੁਤ ਵਧੀਆ ਜਗ੍ਹਾ ਹੈ
ਹੋਰ ਸੁਣਾਓ?
ਤੁਸੀ ਤੁੂੰ ਹੀ ਪ ਹੁਣ ਤੇ ਤਹਾਨੂੰ ਸੁਨਾਨਾ ਪਏਗਾ ਵੈਸੇ ਕੋਈ ਗਾਨਾ ਗੂਨਾ ਸੁਣਾ ਦੋ ਮੈਂ ਸੁਣਿਆ ਬੜਾ ਵਧੀਆ ਗਾਉਂਦੇ ਹੋ।
ਕੱਲ ਫੁੱਲੇ ਖਾ ਰਹੇ ਆ
ਇਹ ਤਾਂ ਖ ਭੁੱਲ ਸ ਯਾਰ ਤੇ ਯਾਰ ਤੁਹਾਡੀ ਆਵਾਜ਼ ਨ ਨੋਖੀ ਇਹ ਕੌਣ ਹੈਗਾ ਸੀ ਉ ਕੌਣ ਸੀ? ਕੋਣ ਸੀ ਤਾਰਾ ਸੀ ਤਾਰਾ ਸੀ ਕੋਣ ਸੀ ਉਹ? ਜੋ ਜੋ ਰਾਗ ਰਹਿੰਦਾ ਸੀ ਤੇ ਪਰਵਿਸ ਹੋ ਜਾਂਦੀ ਸੀ
ਹੈਂ?
ਕੌਣ ਸੀ ਉਹ ਤਾਰਾ ਸੀ ਤਾਰਾ ਸੀ ਜੋ ਰਾਗ ਲਾਂਦਾ ਸੀ ਤੇ ਬਾਰਿਸ਼ ਆ ਜਾਂਦੀ ਸੀ।
ਪਤਾ ਨੀ।
ਹਮ ਤੁੂੰਂ ਤੁੂੰਂ ਨਾ ਤੁੂੰਂ ਬਧੀ ਲੱਗਦੀ ਮਨ ਉਹ ਬਸ ਇੱਕ ਇੱਕ ਇਕ ਆ ਕਰਨਾ ਮਾੜਾ ਮੋਟਾ।
ਅਮ ਨਹੀਂ ਨਹੀਂ ਹਲੇੇ ਗੱਲ ਨਾ ਸਾਡਾ ਬੈਠਾ ਹੋਇਆ ਤੁਸੀਂ
ਦਾ ਹੀ ਹੈ
ਤੁਸੀਂ ਕਰਨਾ ਥੋੜਾ ਆ ਕਰਨਾ।
ਨਾ ਜੀ ਅਸੀਂ ਕਿੱਥੇ ਗਾਣ ਆਲੇ ਬੰਦੇ ਸਾਡੀ ਤੇ ਲੋਕਾਂ ਮੂਰੇਰ ਅਵਾਜ ਨੀ ਨਿਕਲਦੀ।
ਲੋਕੀ ਕਡਵਾ ਦਿੰਦੇ ਨੇ ਜਬਰਦਸਤੀ।
ਕਿਉ ਖਦੀ ਕਰੜਦੇ ਨਦੀ ਯਾ ਤੂੰਜ ਸਟੇਜ ਦੇ 'ਚ ਖਸੀ ਜਾ, ਤੂੰਜ ਤਾਂ ਸਟੇਜ ਦੇ ਜਦੋਂ ਸਟੇਜ ਦੇ ਵੈਸੇ ਤੁਸੀਂ ਰਾਗ ਲਾਇਆ ਸੀ, ਤੇ ਸਭ
ਅੱਛਾ ਜੀ।
ਸਾਨੂੰ ਲੱਗਿਆ ਸੀ, ਇੰਨਾ ਲੰਬਾ ਉੱਚਾ, ਹ ਆਏ ਹਾਏ!
ਸਹੀ ਸੀ, ਆਵਾਜ਼- ਆਵਾਜ਼ ਕਿਵੇਂ ਲੱਗੀ?
ਆਵਾਜ਼, ਵਾਜ਼ ਇਨੀ, ਇਨੀ ਕੈਂਟ ਅੱਗੇ ਕਰ ਖੜੇ ਹੋ ਗਈ ਲੋਕੀ। ਸਾਰੇ ਲੋਕੀ ਖੜੇ ਹੋ ਗਏ ਸੀ, ਮੈਂ ਵੇਖਿਆ ਸੀ, ਲੈਣ ਵਾਲੇ ਸਾਰੇ ਖੜੇ ਹੋ ਗਏ।
ਵਡ ਦੇਣਾ ਸੀ, ਇੱਕ ਅੱਧ ਨੂੰ।
ਉਹ ਤੁਹਾਡੇ, ਤੁਹਾਡੇ ਦੀ ਸਾਰੇ ਖੜੇ ਹੋਏ ਸੀ। ਉਹ ਕਹਿੰਦੀ ਕੌਣ ਬੰਦਾ, ਅਸੀ ਜਾ ਕੇ ਦੇਖਣਾ ਹੈ, ਕੌਣ ਬੰਦਾ
ਅੱਛਾ!
ਇਹਨ ਲੰਬੇ ੳਚੇ, ਰਾਗ ਲੈਂਦਾ ਪਿਆ ਸੀ।
ਮੈਂ ਕੋਈ ਆਇਆ ਨਹੀਂ, ਪਰ
ਆਏ ਤਾਂ ਬਥੇਰੇ ਸੀ, ਬਸ ਲੋਕੀ ਦੱਸਦੇ ਨੀ।
ਅੱਛਾ!
ਇਹਨ ਤਾਂ, ਮੈਂ ਉਹ ਬੰਦੇ ਨੀ ਚਲਾ ਹਲੇ ਤਾਂ ਮੈਨੂੰ ਉਹ ਬੰਦੇ ਦੀ ਤਲਾਸ਼ ਹੈਗੀ, ਜਨੇ ਉਹ ਤੁਹਾਡੀ ਆਹ ਕਢਾਈ ਸੀਗੀ।
ਅੱਛਾ, ਨਹੀਂ ਉਸਤਾਦ ਮੇਰਾ
ਆਹ ਤੁਹਾਡਾ ਉਸਤਾਦ, ਜਿਸਨੇ ਗੁਣ ਦਿੱਤੇ ਨੇ।
ਹਮ।
ਹਮ, ਵੱਡੇ- ਵੱਡੇ ਗੁਣ ਤੰਦੂਸੀ ਉਹਦੇ।
ਅੱਛਾ ਜੀ!
ਹਮ।
ਹਾਂ। ਹੋ ਤੁਹ ਤੁਹਾਨੂੰਨ ਨੀ, ਸ਼ੌਕ ਹੈਗਾ ਗਾਉਣ ਦਾ?
ਨਾ ਨਾ ਸਾਨ ਹੈ, ਸਾਨੂੰ ਕਈ ਨਹੀਂ ਹੈ।
ਅੱਛਾ, ਫੇਰ
ਅਸੀਂ, ਇਹੋ ਜਿਹੇ ਸ਼ੌਕ ਨੀ ਪਾਾਲਦੇ।
ਫੇਰ ਕਿਹੋ ਜੇ ਪਾਲਦੇ ਆ?
ਹਮ ਹਮ, ਹਮ।
ਹਮ ਗ, ਹਮਜੀ ਹਗੀ ਹ, ਨਾਲੇ ਹੈਂ
ਕੁਛ ਨੀ ਜੀ, ਕੁਛ ਨੀ, ਮ ਪੀਲੀ ਟੀ ਸ਼ਰਟ ਦਾ ਕੌਣ ਗਿਆ?
ਪਤਾ ਨੀ
ਬੜੀ ਹਾਂ, ਸਭ ਵਧੀਆ